ਸਤਿ ਸ੍ਰੀ ਅਕਾਲ, ਕੀ ਹਾਲ- ਚਾਲ?
ਵਧੀਆ ਤੁਸੀਂ ਦੱਸੋ?
ਬਸ ਠੀਕ ਜੀ, ਹੋਰ ਕੀ ਕਰ ਬਸ ਬੱਚਿਆਂ ਨਾਲ। ਸ਼ਰਾਰਤਾਂ।
ਬਸ ਸਾਰਾ ਦਿਨ ਇਸ ਤਰਾਂ ਹੀ ਨਿਕਲ ਜਾਂਦਾ।
ਹਾਂਜੀ ਇਹ ਲੱਗੇ ਹੋਏ ਹੈ, ਸੌਂਦੇ ਨੀ ਪਏ।
ਹ ਹਾਂ ਚਸ, ਸਕੂਲ ਤੋਂ ਆਏ,
ਸਕੂਲ ਛੁਟੀਆਂ।
ਅੱਛਾ ਹਜੇ ਖੁੱਲੇ ਨੇ ਸਕੂਲ।
ਨਾ- ਨਾ ਖਾਣਾ ਖਾ ਕੇ ਤੇ ਬਸ ਸ਼ਰਾਰਤਾਂ ਕਰਦੇ ਪਏ ਐ।
ਅੱਛਾ ਹਾਂ ਚਲੋ ਵਧੀਆ ਇਹਨਾਂ ਨੇ ਸ਼ਰਾਰਤਾਂ ਵੀ ਤੇ ਕਰਨੀਆਂ ਨੇ
ਹਮ ਕਹਿੰਦੇ ਖੇਡੋ ਸਾਡੇ ਨਾਲ
ਹਮ ਵਧੀਆ ਗੱਲ
ਹੋਰ ਗਰਮੀ
ਠ ਗਰਮੀ ਇੱਥੇ ਤਾਂ ਬੋਤ ਜਿਆਦਾ ਹੋ ਰਹੀ ਹੈ ਦੋ ਦਿਨ ਮੌਸਮ ਠੀਕ ਸੀ
ਹਾਂ ਬਾਰਿਸ਼ ਹੋਈ ਕੱਲ੍ਹ ਰਾਤੀ ਬੋਤ ਇੱਥੇ
ਹਾਂਜੀ ਬਾਰਿਸ਼ ਤੇ ਹੋਈ ਪਰ ਉਵੇਂ ਫੇਰ ਮੌਸਮ ਹੋ ਗਿਆ ਸਵੇਰੇ ਉਵੇਂ ਹੀ ਉੱਠ ਕੇ
ਹ
ਬੋਤ ਜ਼ਿਆਦਾ ਗਰਮੀ ਹੋ ਈ ਦੀਏ
ਹਾਂਜੀ ਹਾਂਜੀ ਬਾਰਿਸ਼ ਹੋਈ ਬੋਤ ਪਰ ਬਲਾਈਟ ਚਲਗੀ ਨਾ ਰਾਤ ਪੂਰੀ ਰਾਤ ਲਾਈਟ ਨਹੀਂ ਆਈ
ਅੱਛਾ
ਹਮ ਸਵੇਰੇ ਛੇ ਵਜੇ ਲਾਈਟ ਆਈ ਉਸਰੋਂ ਲਾਈਟ ਘੱਟਦੀ ਵੱਧਦੀ ਬੜੀ ਪਈ ਹੈ ਇਨਵੇਟਰ ਵੀ ਨਹੀਂ ਚਾਰਜ ਹੋਇਆ
ਹਾਂਜੀ
ਬੜੀ ਦਿੱਕਤ ਹੋ ਜਾਂਦੀ ਹੈ ਐ ਵੀ ਨ ਹੋ
ਪੈਲੇ ਕਹਿ ਰਹੇ ਸੀ ਛੁੱਟੀਆਂ ਵੱਧ ਜਾਣਗੀਆਂ ਗਰਮੀ
ਹਾਂਜੀ ਹ ਹੂੰ
ਤੇ ਲੇਕਿਨ ਹੋਈਆਂ ਹੀ ਨਹੀਂ ਹੁਣ
ਨਹੀਂ ਨਹੀਂ ਵੱਧਣੀਆਂ ਹੈਗੀਆਂ ਵੈਸੇ ਇਹਨਾਂ ਨੂੰ ਪੰਦਰਾਂ ਸੋਲਾਂ ਤੱਕ ਤਾਂ ਛੁੱਟੀਆਂ ਹਾਲੇ ਪੰਦਰਾਂ ਦਿਨ ਤਾਂ ਹਾਲੇ ਹੈਗੇ ਹੀ ਹੈ ਬਰਸਾਤ ਨਿਕਲ ਜਾਣੀ ਹੈ
ਹਾਂਜੀ ਹਾਂਜੀ ਵਧ
ਹਾਂ ਇੱਥੇ ਪੰਦਰਾਂ ਤੱਕ ਆ ਨਾ ਛੁੱਟੀਆਂ ਇਹਨਾਂ ਨੂੰ
ਅੱਛਾ ਅੱਛਾ ਵਧੀਆ ਗੱਲ
ਟਿਊਸ਼ਨ ਤੋਂ ਵੀ ਅਜ ਛੁੱਟੀ ਹੋਈ ਆ ਮੈਡਮ ਠੀਕ ਨਹੀਂ ਸੀ ਸਰਵਾਈਕਲ ਹੋਈ ਉਹਨੂੰ ਤੇ ਇਹਨਾਂ ਦੀ ਹੋਰ ਮੌਜ ਹੋ ਜਾਂਦੀ ਹੈ
ਕਤਾਈ ਦੀ ਹੈ
ਹਮ ਮੈਂ ਆਪ ਮੇਰੇ ਕੋਲੋਂ ਨਾ ਪਤਲਾ ਸਰਾਣਾ ਨਹੀ ਲੈ ਕੇ ਸੁੱਤਾ ਜਾਂਦਾ ਮੈਨੂੰ ਆਦਤ ਮੇਰੇ ਹਸਬੈਂਡ ਸੁੱਤੀ ਪਈ ਦਾ ਕੱਢ ਵੀ ਦਿੰਦੇ ਆ ਸਰਾਣਾ ਕੇ ਇਹਨੂੰ ਪਤਾ ਨਾ ਲੱਗ ਪਰ ਮੈਨੂੰ ਫੇਰ ਆਦਤ ਨਹੀਂ ਕਿੰਨਾ ਨੀਵਾਂ ਹੋ ਕੇ ਸੌਣ ਦੀ
ਹਮ ਹਾਂਜੀ ਹੁਣ ਨਾ ਇਹ ਜ਼ਿਆਦਾ ਹੀ ਕੁਛ ਪ੍ਰੋਬਲਮ ਹੋਣ ਲੱਗ ਗਈ ਹੈ ਸਰਵਾਈਕ ਕਲ ਹੋ ਗਿਆ ਮਾਈਗ੍ਰੇਨ ਹੋ ਗਈ
ਬਸ ਬਸ ਬਸ ਹੈ ਹੈ ਨਾ ਮੈਂ ਕਹਿੰਦੀ ਹਾਂ ਉਹ ਆਦਤ ਹੋ ਜਾਂਦੀਆਂ ਨਾ ਜਿਹੜੀਆਂ ਸਾਡੀਆਂ ਖਰਾਬ
ਹਾਂਜੀ ਹਾਂਜੀ ਇਹ ਤੇ ਹੈ ਬਸ ਉਹੀ ਏ ਆਪਾਂ ਐਕਸਰਸਾਈਜ਼ ਵਗੈਰਾ ਤੇ ਕਰਦੇ ਨੀ ਆ
ਨਾ ਨਾ ਸਗੋਂ ਪੈਲੇ ਸਗੋਂ ਜਾਈਦਾ ਸੀ ਸਵੇਰੇ ਪੰਜ ਵਜੇ ਉੱਠ ਕੇ ਵੋਕ ਕਰ ਆਈ ਦਾ ਸੀ, ਤੇ ਹੁਣ ਗਰਮੀਆਂ ਚ ਵੈਸੇ ਨਈ ਵੋਕ ਨੂੰ ਨਈ ਦਿਲ ਕਰਦਾ ਉੱਠ ਫੇਰ ਤੇ ਐ ਵਾਂ, ਕਿ ਜਾਈਏ ਤੇ ਜਾਇਆ ਵੀ ਨਈ ਜਾਂਦਾ।
ਹਾਂਜੀ ਓ, ਈ, ਨਾ, ਸਾਡੀ ਹੈਬਿਟ ਬਿਗੜੀ ਪਈ ਆ ਥੋੜ੍ਹੀ।
ਬਸ -ਬਸ ਏ, ਸੀ ਚਲਾਏਆ ਤੇ ਬਾਰ ਧੁੱਪ ਬੋਤ ਆ, ਅੰਦਰ ਆ ਜਾ। ਲੋਕ ਨਾ ਲਾ, ਰੈਣ ਦੇ ਕੋਈ ਚੋਰ ਨੀ ਆਂਦਾ।
ਹਾਂ- ਹਾਂ, ਹਾਂ -ਹਾਂ।
ਆਪਣੇ ਬਾਰ ਜਾਣ ਦਾ ਬਾਨਾ।
ਆਹੋ, ਹ ਹ, ਚੋਰ ਨੇ ਤੇ ਆ ਕੇ ਮਾਰ ਖਾਣੀ ਆ ਤੁਆਡੇ ਕੋਲ।
ਕੁੂ ਕੁਲਫੀ ਵਾਲੇ ਨੇ ਟੂੰ- ਟੂੰ, ਬਜਾਈ ਹੈ ਨਾ।
ਆਹੋ ਤਾਂ ਈ, ਬੱਚੇ ਬਾਰ ਆ ਰਏ ਆ, ਹ, ਹ,
ਹਾਂਜੀ -ਹਾਂਜੀ ਹੋ ਗੇਆ ਕੰਮ, ਏਨਾਂ ਦਾ ਸਕੂਲ ਦਾ।
ਹਾਂਜੀ।
ਮੈ ਕੇਆ ਸਕੂਲ ਦਾ ਵਰਕ ਹੋ ਗੇਆ, ਏਨਾਂ ਦਾ?
ਹਾਂਜੀ -ਹਾਂਜੀ ਹੋਰ ਬ ਸਾਰਿਆਂ ਦਾ ਹੋ ਗਿਆ। ਜ਼ਾਦਾ ਵਰਕ ਤੇ ਏ, ਸਾਨੂੰ ਦਿੰਦੇ ਨੇ।
ਆ--ਹਹ
ਹ। ਹਹ, ਏਨਾਂ ਨੇ ਤੇ ਬਸ ਸੀਨ ਕਰਕੇ ਛੱਡ ਦੇਣਾ ਏ, ਜੇਹੜੀਆ ਸਕ੍ਰੈਪ ਫਾਈਲਾਂ, ਸਾਨੂੰ ਬਣਾਣੀਆਂ ਪੈਂਦੀਆਂ ਨੇ।
ਓ ਬੜਾ ਪ੍ਰੋਜੈਕਟ ਬਣਾਓ, ਏ ਕਰੋ। ਤੇ ਜਾਂਦੇ ਟਿਊਸ਼ਨ ਤੇ ਜਾਂਦੇ ਆ।
ਹਾਂਜੀ -ਹਾਂਜੀ ਟਿਊਸ਼ਨ ਜਾਂਦੇ ਨੇ ਤਾਂ ਈ ਹੁਣ ਥੋੜਾ ਮੈਂ ਕਿਹਾ ਚਲੋ ਕੋਲ ਕਰਾਂ, ਬੜੇ ਦਿਨ ਹੋ ਗਏ ਗੱਲ ਨੀ ਹੋਈ।
ਠੀਕ -ਠੀਕ- ਠੀਕ, ਆ ਹਸਬੈਂਡ ਕੀ ਕਰਦੇ?
ਆਪਣਾ ਈ ਓਨ ਬਿਜਨਸ ਏ ਓਨਾ ਦਾ।
ਸਾਡਾ ਵੀ ਏਹੀ ਆਪਣਾ ਈ ਆ।
ਵਧੀਆ, ਵੀ ਸਾਰਾ ਦਿਨ ਨੀਚੇ ਈ ਹੁੰਦੇ ਨੇ ਤੇ ਬਸ ਹੁਣ ਛੁੱਟੀਆਂ ਸੀ, ਬੱਚੇ ਤੰਗ ਬੜਾ ਕਰਦੇ ਨੇ, ਕਦੀ ਉੱਪਰ ਕਦੀ ਨੀਚੇ।
ਅੱਛਾ -ਅੱਛਾ -ਅੱਛਾ।
ਹਾਂਜੀ, ਹੁਣ ਏਨਾਂ ਦੇ ਸਕੂਲ ਕੱਲ੍ਹ ਤੋਂ ਹੀ ਖੁੱਲ੍ਹੇ ਨੇ। ਅੱਛਾ-ਅੱਛਾ, ਵਧੀਆ ਏ
ਓਦਾ ਕੰਮ ਏ, ਤੇ ਓਦੇ ਕਰਕੇ। ਹੁੰਦਾ, ਅੱਜ -ਕੱਲ ਗਰਮੀਆਂ ਚ, ਥੋੜਾ ਸੀਜ਼ਨ ਘੱਟਿਆ ਹੁੰਦਾ।
ਹਾਂਜੀ ਗਰਮੀਆਂ ਚ ਥੋੜ੍ਹਾ, ਘੱਟ ਜਾਂਦਾ ਹਾਂਜੀ।
ਓਦੇ ਚ ਘੱਟ ਜਾਂਦਾ। ਹੋਰ ਗਏ ਨੀ ਘੁੰਮਨ ਕਿਤੇ। ਹਾਂਜੀ- ਹਾਂਜੀ, ਬਸ -ਬਸ। ਕਰਦੇ ਵਿੱਚ- ਵਿੱਚ ਆ ਜਾਂਦੇ ਆ, ਜਿਵੇ ਕੋਈ ਜਾਗਰਣ ਆ ਗੇਆ ਬਰਡੇ ਆ ਗੇਆ।
ਹਾਂਜੀ ਹਾਂਜੀ। ਬਸ ਆਪਾਂ ਵੀ ਗਏ ਸੀ, ਐਤਕੀ ਪਾੜੀ ਇਲਾਕੇ ਤੇ ਗਏ ਸੀ ਘੁੰਮਣ।
ਅੱਛਾ -ਅੱਛਾ, ਅਸੀਂ ਵੀ ਸ੍ਰੀਨਗਰ ਜਾਂਣਾ ਏ। ਸ਼੍ਰੀਨਗਰ ਜਾਂ ਸ਼ਿਮਲਾ, ਭਦਰਵਾਹ।
ਹਮ ਵੱਧੀਆ ਏ ਜਾਣਾ ਚਾਈਦਾ, ਬੱਚੇਆਂ ਨੂੰ ਲੈ ਕੇ। ਬੱਚੇ ਘਾਰ ਬੈਠ ਕੇ ਵੀ ਹੋ ਜਾਂਦੇ, ਨੇ ਬੋਰ।
ਹਾਂ ਸਾਡੇ ਵੈਸੇ ਵੀ ਅਸੀਂ ਕਸ਼ਮੀਰੀ, ਪੰਡਿਤ ਹਾਂ ਨਾ ਫਿਰ ਉਹਨਾਂ ਕਰਕੇ ਸਾਡਾ ਇਹ ਨਾ ਕਰੀਏ ਜ਼ਿਆਦਾ। ਅੱਛਾ ਅੱਛਾ ਵਧੀਆ ਗੱਲ ਹਾਂ ਉਹਦੇ ਕਰਕੇ। ਮੌਸਮ ਵੀ ਹੁੰਦਾ, ਨਾ ਉੱਥੇ ਵੀ ਇਨੇ। ਠੰਡ ਨੂੰ ਗਰਮੀ ਮਹਿਸੂਸ ਹੀ ਨਹੀਂ ਹੁੰਦੀ, ਜਿਸ ਤਰ੍ਹਾਂ ਇੱਥੇ ਅਕਤੂਬਰ ਦਾ ਮੌਸਮ ਹੁੰਦਾ ਨਾ। ਸ਼੍ਰੀਨਗਰ, ਇਸ ਵੇਲੇ ਉਹ ਮੌਸਮ ਹੁੰਦਾ। ਜਿਸ ਤਰ੍ਹਾਂ ਹਲਕੀ ਹਲਕੀ ਧੁੱਪ ਹੁੰਦੀ ਏ ਦੁਪਹਿਰੇ ਥੋੜ੍ਹਾ ਰਾਤ ਵੇਲੇ ਠੰਡਾ ਹੋ, ਜਾਂਦਾ ਮਿਕਸ ਹੁੰਦਾ ਯਾਨੀ ਕਿ। ਇੱਥੇ ਹੁੰਦਾ ਨਾ ਜਿਸ ਤਰ੍ਹਾਂ ਅਕਤੂਬਰ, 'ਚ ਪਸੀਨਾ ਨਹੀਂ ਆਉਂਦਾ। ਜਿਸ ਤਰ੍ਹਾਂ ਦੇ ਮਰਜ਼ੀ ਕੱਪੜੇ ਪਾ ਲਓ। ਤੇ ਉੱਥੇ ਇਹਦੇ ਚ ਵੀ ਇੰਜ ਈ ਹੁੰਦਾ। ਤੇ ਇੱਥੇ ਵੀ ਇਸ ਤਰ੍ਹਾਂ ਹੀ ਹੁੰਦਾ ਕਿ ਉੱਥੇ ਪਰ ਹਾਂ ਇੱਧਰ ਤੇ ਪੰਜਾਬ 'ਚ ਤੇ ਬਹੁਤ ਗਰਮੀ ਹੈ ਨਾ
ਹੂੰ ਗਰਮੀ ਤੇ ਹੋਈ ਇੱਧਰ ਵੀ ਬਹੁਤ
ਹੂੰ ਹੂੰ ਹੂੰ ਸਗੋਂ ਬੁਲਾ ਰੇ ਆ ਦੀਦੀ ਹੋਣੀ ਆਜੋ ਜੰਮੂ ਆਜੋ ਬਸ ਜਾਣ ਦਾ ਹੀ ਨਹੀ ਬਣਦਾ ਪਿਆ
ਹਾਂ ਬਸ ਇਹੀ ਹੈ ਨਾ ਬੱਚਿਆਂ ਦੇ ਹੁਣ ਹਾਂ ਗਰਮੀ ਵੀ ਇੰਨੀ ਪੈ ਰਹੀ ਏ ਕਿ ਉੱਥੇ ਜਾਇਆ ਵੀ
ਜਾਇਆ ਵੀ ਨਹੀਂ ਜਾਂਦਾ ਹਾਂ ਉੱਥੇ ਵੀ ਜੰਮੂ ਚ ਤਾਂ ਪੂਰੀ ਗਰਮੀ ਹੁੰਦੀ ਹੈ ਨਾ ਸ਼੍ਰੀਨਗਰ ਤੇ ਚਲੋ ਮੌਸਮ ਠੰਡਾ ਹੁੰਦਾ ਏ ਇੱਥੇ ਤਾਂ ਪੂਰੀ ਗਰਮੀ ਜੰਮੂ ਵਿੱਚ ਤਾਂ ਬਹੁਤ ਜ਼ਿਆਦਾ ਗਰਮੀ ਹੁੰਦੀ ਨਾ ਅੱਜ ਕੱਲ੍ਹ ਲੋਕਾਂ ਦੇ ਅਚਾਰ ਪਾਉਣ ਦੇ ਸੀਜ਼ਨ ਏ
ਸਹੀ ਗੱਲ ਹ ਅੱਜ ਸਵੇਰੇ ਹੀ ਪਾਇਆ ਅਚਾਰ ਅੱਛਾ ਅੱਛਾ ਮੈਂ ਵੀ ਇਹਨਾਂ ਨੂੰ ਕਹਿ ਰਹੀ ਅੰਬ ਲੈ ਆਓ ਢੇਅਊ ਲੈ ਆਓ ਅਤੇ ਕਿਉਂਕਿ ਧੁੱਪਾ ਵਗੈਰਾ ਹੁਣ ਠੀਕ ਹੈ ਨਾ ਅੱਗੋਂ ਜਦੋਂ ਮੀਂਹ ਪੈਣੇ ਫਿਰ ਅੰਬ ਪੱਕ ਜਾਣੇ ਆ
ਹਾਂ ਫਿਰ ਨਾ ਅਚਾਰ ਵੀ ਸਵਾਦ ਨੀ ਪੈਂਦਾ ਉਹ
ਹਾਂ ਫਿਰ ਉਹ ਪੀਲੇ ਹੋ ਜਾਂਦੇ ਹੈ ਨਾ ਫਿਰ ਉਹ ਬਣਾਉਦੇ ਗੜੰਬੇ ਜੇ ਜਿਹੜੇ
ਹਾਂਜੀ ਹਾਂਜੀ
ਹਿਮਾਚਲ ਵਾਲੇ ਬਣਾਉਂਦੇ ਆ ਨਾ ਪਿਆਜ਼ ਵਗੈਰਾ ਪਾ ਕੇ ਅੰਬੀਆਂ ਦਾ
ਉਹ ਬੜਾ ਟੇਸਟੀ ਹੁੰਦਾ ਮੇਰੀ ਫਰੈਂਡ ਲੈ ਕੇ ਗਈ ਸੀ ਮੇਰੀ ਫਰੈਂਡ ਦੇ ਨਾਨਾ ਜੀ ਨੇ ਬਣਾਇਆ ਸੀ
ਅੱਛਾ ਅੱਛਾ
ਤੇ ਉਹ ਥੋੜ੍ਹੀ ਜਿਹੀ ਲੈ ਕੇ ਆਈ ਕਹਿੰਦੇ ਇੱਕ ਡਿੱਬਾ ਤਾਂ ਉੱਥੇ ਹੀ ਰਹਿ ਗਿਆ ਮੈਂ ਕਿਹਾ ਜਾ ਹੁਣ ਦੁਬਾਰਾ ਜਾ ਲੈ ਕੇ ਆ
ਉਹ ਲੰਬੇ ਲੰਬੇ ਪਿਆਜ਼ ਕੱਟ ਕੇ ਨਾ ਰਾਈ ਵਗੈਰਾ ਪਾ ਕੇ ਬਹੁਤ ਟੇਸਟੀ ਬਣਾਉਦੇ ਐ ਕਲੋਂਜੀ ਪਾ ਲੈਂਦੇ ਆ ਸੌਫ ਵਗੈਰਾ ਪਾ ਕੇ ਨਹੀਂ ਮਿੱਠਾ ਹੁੰਦਾ ਨਾ ਚੀਨੀ ਪਾਉਦੇ ਨੇ ਵਿੱਚ
ਅੱਛਾ ਮਤਲਬ ਉਹ ਅੰਬੀਆਂ ਨੂੰ ਪੀਸ ਕੇ
ਨਾ ਨਾ ਲੰਬੀਆਂ ਲੰਬੀਆਂ ਕੱਟ ਕੇ ਨਾ ਪਿਆਜ਼ ਵੀ ਲੰਬੇ ਲੰਬੇ ਕੱਟ ਲੈਣੇ ਅੰਬੀਆਂ ਵੀ ਫਿਰ ਉਹਦੇ ਵਿੱਚ ਬਣਾਉਦੇ ਇੱਧਰ ਆ ਜਾਓ ਟੀ ਵੀ ਦੇ ਕੋਲ ਨਹੀਂ ਇੱਧਰ ਆ ਜਾਓ
ਕੀ ਕੈਂਦੇ ਨੇ ਏਹਨੂੰ ਗੜਮ
ਗੜੰਬਾ-ਗੜੰਬਾ
ਗੜੰਬਾ ਵਧੀਆ ਏ, ਮੈਂ ਵੀ ਟਰਾਏ ਕਰਾਂਗੀ।
ਬੋਹਤ ਟੇਸਟੀ ਬਣਦਾ ਏ, ਹੁਣ ਸਾਡੇ ਏਥੇ ਨਿੰਬੂ ਲੱਗਦੇ ਆ ਨਾ ਸਾਡੇ ਤੇ ਅਸੀਂ ਕੀ ਕਰਦੇ ਆਂ, ਨਿੰਬੂ ਨੂੰ ਕਾਟ ਕੇ ਨਾ ਗ੍ਰੈਡ ਕਰ ਲੈਣੇ ਛਿਲਕੇ ਸਮੇਤ ਬੀਜ ਨਿਕਾਲ ਕੇ।
ਅੱਛਾ।
ਬਰੈਡ
ਕਰਕੇ ਫੇਰ ਉਹਦੇ ਚ ਅਸੀਂ ਏਹਦੀ ਚਟਨੀ ਜੀ ਬਣਾ ਬਨਾਨੇ ਆਂ ਜੀਰਾ ਪਾ ਕੇ ਵਿੱਚ ਕਿਸ਼ਮਿਸ਼ ਪਾ ਲੈਨੇ ਆਂ। ਤੇ ਅਜਵਾਇਣ ਪਾ ਲੈਨੇ ਆ ਤੇ ਏਹ ਫਿਰ ਏਹ ਹੀ ਡੱਬੇ ਭਰ ਕੇ ਨਾ ਰਾਖ ਲੈਨੇ ਬਸ, ਥੋੜੀ-ਥੋੜੀ ਫੁੱਲਿਦ ਨਹੀਂ ਸਭੀ ਬਿਨਾਂ ਖਾ ਲਓ ਯਾ ਉਸ ਰਾਂ ਦਾਲ ਨਾਲ ਚਾਵਲ ਬਨਾਏ ਹੋਣ, ਬੋਹਤ ਟੇਸਟੀ ਹੁੰਦਾ ਨਿੰਬੂਆਂ ਦਾ ਵੀ ਨਾ।
ਨਾਲੇ ਬੱਚੇ ਆਜ ਕੱਲ੍ਹ ਖਾਂਦੇ ਵੀ ਨਹੀਂ ਨਾ ਕੁਝ ਕੋਈ ਸਬਜ਼ੀ ਨਹੀਂ।
ਹਾਂ ਨਾਰੀਅਲ ਵੀ ਕੱਦੂ ਕਸ ਕਰਕੇ ਪਾ ਸਕਦੇ ਹੋ।
ਵਧੀਆ ਕੋਈ ਗੱਲ ਨੀ, ਮੈਂ ਵੀ ਟਰਾਏ ਕਰਾਂਗੀ।
ਨਾਲ ਵੀ ਹੋ ਜਾਂਦਾ ਏ।
ਨਾਲੇ ਆ
ਮੈਂ ਓਹੀ ਬਣਾਏਆ ਆਜ
ਨਈ ਵਧੀਆ ਗੱਲ ਏਯਾ ਖਾਣਾ ਵੀ ਚਾਹੀਦਾ ਏ, ਨਾਲੇ ਬੱਚੇ ਵੀ ਖੁਸ਼ ਹੋ ਕੇ ਖਾ ਲੈਣ।
ਤੀ ਲਗਾਈ ਏ ਨਾ ਅਸੀਂ, ਅਪਣੀ ਯੋ ਲਗਾਈ ਹੋਈ ਏ ਭਿਡੀਆਂ, ਬੈਗਨ। ਕਰੇਲੇ।
ਵਧੀਆ ਗੱਲ ਏ, ਸਾਰੀ ਹਰੀਆਂ ਸਬਜ਼ੀਆਂ ਤੇ ਲਾਈ ਦੀ ਏ ਹੂੰ।
ਆਂ ਕਾਰ ਦੀ ਸਬਜ਼ੀ, ਕੇਂਦਾ ਤੋਰੀਆਂ ਵੀ ਦੱਸੋ ਉਹ ਵੀ ਲਾਈਐ।
ਨਈ-ਨਈ ਵਧੀਆ ਗੱਲ ਏ। ਅੱਛਾ, ਵਧੀਆ ਗੱਲ ਏ ਫੇਰ ਤੇ ਮੌਜਾਂ ਬਚੇਆਂ ਦੀਆਂ।
ਓਹ ਜਾਮਨੂੰ ਲੱਗੇ ਹੋਏ ਐ ਹੁਣ ਜੇ ਪਾਕ ਗਏ ਜਾਮਨੂੰ। ਹਰੀ ਮਰਚ ਵੀ ਲਾਈ ਏ। ਏਹ ਦੱਸਦਾ, ਉਹ ਪਿੱਛੋਂ ਦਸੀ ਜਾ ਰੇਆ ਕੀ-ਕੀ ਦੱਸੋ ਸਾਰਾ ਏਹਨਾਂ ਨੂੰ।
ਪਿਛਲੀ ਵਾਰੀ ਤੇ ਸਾਡੇ ਏਨੀਆਂ ਘੀਆ ਅੱਲ ਹੋਈ ਸੀ ਨਾ, ਬੋਹਤ ਈ ਜਾਦਾ। ਓਹ ਤੇ ਦੁਨੀਆਂ ਸਾਰੇ ਮੱਲੇ ਨੇ ਖਾ ਲਈਆਂ ਹੀ ਤੇ ਏਨੀਆਂ ਹੋ ਗਈਆਂ ਹੀ ਤ ਨੀ ਕਲਦੀ ਵੀ ਨਈ, ਤੋੜਦੇ ਹੀ ਤੇ ਮੰਨ ਲਓ ਤੁਹੀਂ ਮੀਟਰ-ਮੀਟਰ ਜਿੱਡੀ ਤੇ ਹੋ ਈ ਜਾਂਦੀ ਹੀ ਅੱਧੇ ਮੀਟਰ ਦੀ, ਮੀਟਰ ਦੀ ਐਡੀ-ਐਡੀ ਲੰਬੀ।
ਅੱਛਾ, ਵਧੀਆ ਏ।
ਤੇ ਲੰਬੀ, ਸਾਡੇ ਨਾ ਸ਼੍ਰੀਨਗਰ ਚ ਸੁਕਾ ਲੈਂਦੇ ਏਹਨੂੰ।
ਹਾਂਜੀ, ਫਰੈਸ਼ ਸਬਜ਼ੀ ਖਾਣੀ ਚਾਹੀਦੀ ਏ ਦੇਖੋ।
ਆਂ ਸਾਡੇ ਏਹਨੂੰ ਸੁਕਾ ਲੈਂਦੇ ਐ।
ਹਮ ਬਾਕੀ ਤੁਆਡੇ ਨਾਲ ਗਾਲ ਕਰਕੇ ਬੜਾ ਵਧੀਆ ਲੱਗੇਆ। ਹਾਂਜੀ-ਹਾਂਜੀ, ਓਕੇ ਜੀ ਓਕੇ ਬਾਏ ਜੀ।
ਓਕੇ ਬਾਏ।